ਹੈਲੋ। ਹੈਲੋ, ਮੈਡਮ ਸਤਿ ਸ਼੍ਰੀ ਅਕਾਲ।
ਓ।
ਹੈਲੋ, ਮੈਡਮ ਸਤਿ ਸ੍ਰੀ ਅਕਾਲ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ, ਹਾਂਜੀ। ਮੈਡਮ ਸਤਿ ਸ਼੍ਰੀ ਅਕਾਲ।
ਹੈਲੋ।
ਹੈਲੋ। ਹੈਲੋ- ਹੈਲੋ ਹਾਂਜੀ। ਮੈਡਮ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ। ਮੈਡਮ ਸਤਿ ਸ੍ਰੀ ਅਕਾਲ। ਵਧੀਆ ਮੈਡਮ, ਤੁਸੀਂ ਦੱਸੋ? ਹਾਂਜੀ, ਮੈਡਮ ਵਧੀਆ ਤੁਸੀਂ ਦੱਸੋ?
ਤੁਸੀ ਦੱਸੋ?
ਵਧੀਆ ਮੈਡਮ ਵਧੀਆ। ਹੋਰ ਕੀ ਕਰਦੇ ਸੀ ਮੈਡਮ?
ਅਸੀਂ ਫਰੀ ਬੈਠੇ ਸੀ।
ਹਾਂਜੀ ਹਾਂ। ਹਾਂਜੀ ਮੈਡਮ ਅੱਜ ਆਪਾਂ ਕੋਲਡ ਡਰਿੰਕਸ ਦੇ ਟੋਪਿੰਕ 'ਤੇ ਗੱਲ ਕਰਦੇ ਹਾਂ। ਹਾਂਜੀ, ਹਾਂ। ਦੇਖੋ ਮੈਡਮ ਅੱਜ-ਕੱਲ੍ਹ ਹਾਂਜੀ। ਹਾਂ ਜਿਵੇਂ ਅੱਜ- ਕੱਲ੍ਹ ਦੇਖ ਲਓ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ। ਲੋਕ ਪੇਟੀਆਂ ਦੀਆਂ ਪੇਟੀਆਂ ਲੈ ਲੈਂਦੇ ਨੇ, ਠੰਡਿਆਂ ਦੀਆਂ
ਹਾਂਜੀ -ਹਾਂਜੀ। ਦੇਖੋ ਗਰਮੀ ਤਾਂ ਬਹੁਤ ਹੋ ਗਈ, ਕਿਉਂਕਿ ਨਾ ਦੇਖੋ ਅੱਜ -ਕੱਲ ਲੈ ਲੋਕਾਂ ਨੇ ਦਰ ਦਰਖਤ ਨਹੀ ਲਗਾਉਂਦੇ ਹੈਗੇ। ਚਲੋ, ਵਿੱਚੇ ਆਪਾਂ ਦਰਖਤਾਂ ਬਾਰੇ ਗੱਲ ਕਰਦੇ ਹਾਂ। ਹੁਣ ਦੇਖੋ, ਲੋਕ ਅੱਜ- ਕੱਲ੍ਹ ਦਰਖ਼ਤ ਨਹੀ ਲਗਾ ਰਹੇ ਹੈਗੇ ਬਿਲਕੁਲ ਵੀ
ਹਾਂਜੀ, ਹਾਂ। ਬਿਲਕੁਲ ਘੱਟ ਰਹੇ ਨੇ, ਜੇ ਉਹਨਾਂ ਨੂੰ ਲੋੜ ਅੱਡ ਵਗੈਰਾ ਦੀ ਕੱਟ ਰਹੇ ਨੇ, ਦਰੱਖ਼ਤਾਂ ਨੂੰ ਜਿਹੜੇ ਹੈਗੇ ਚੁੱਪ ਨ ਕਰਦੀ ਹਮ। ਹਾਂਜੀ ਹਾਂ।
ਹੁਣ ਦੇਖੋ ਦਰਖ਼ਤ ਵੈਸੇ ਚਲੋ ਦਰਖਤ ਟੋਪਿਕ ਤੇ ਕਰਦੀ ਹਾਂ ਕਿ ਚਲੋ ਦਰਖਤੱ ਕੱਟਣੇ ਨੀ ਚਾਹੀਦੇ ਹੈਗੇ। ਅੱਜ- ਕੱਲ ਇਹ ਆ ਵੀ ਦੇਖੋ ਆਪਾਂ ਜਿੰਨੇ ਦਰਖਤ ਕੱਟ
ਹਾਂਜੀ ਹਾਂ ਉਹਨਾਂ ਨਹੀਂ ਹੁੰਦੇ।
ਜੇ ਆਪਾਂ ਦਰਖਤ ਨਾ ਕੱਟੀਏ, ਦੇਖੋ ਅੱਜ-ਕੱਲ੍ਹ ਇੰਨੀ ਗਰਮੀ ਨਾ ਹੁੰਦੀ। ਫੇਿਰ ਇੰਨਾ ਸਾਹਮਣਾ ਨਾ ਕਰਨਾ ਪੈਂਦਾ। ਆਪਾ ਨੂੰ।
ਹਾਂਜੀ ਹਾਂ, ਜੇ ਏ ਸੀ ਨਾ ਹੁੰਦੇ‌
ਹਾਂਜੀ-ਹਾਂਜੀ। ਹੁਣ ਦੇਖੋ ਪੈਲਾਂ ਕੀ ਸੀ ਕੱਚੇ ਘਰ ਹੋ ਰੇ ਸੀਗੇ ਤਾਂ ਦਰਖਤ ਲੱਗੇ ਹੁੰਦੇ ਸੀ ਹਰ
ਹਾਂਜੀ ਹਾਂ ਹਰੇਕ ਘਰਾਂ ਚ ਦਰਖਤ ਹੁੰਦੇ ਸੀਗੇ ਓ ਜੀ ਠੰਡੀ ਹਵਾ ਚੱਲਦੀ ਸੀ ਲੋਕ ਥੱਲੇ ਬੈ ਜਾਂਦੇ ਸੀ ਮੰਜਾ ਡਾ ਕੇ ਦਰੱਖਤ ਦੇ। ਹਾਂਜੀ ਹਾਂ ਜਿਵੇਂ ਹੁਣ ਅੱਜ ਕੱਲ ਦੇ ਖਲੋ ਮੈਡਮ ਏ ਸੀ ਆ ਗਏ ਨੇ ਦੇਖ ਲਓ ਏਸੀਆਂ ਨੇ ਇੰਨੀ ਕ ਜਾਦਾ ਗਰਮੀ ਵਧਾ ਤੀ।
ਹਾਂਜੀ-ਹਾਂਜੀ ਦੇਖੋ ਵੀ ਪੈਲਾਂ ਕੀ ਸੀ ਪੱਖੇ ਨੀ ਹੁੰਦੇ ਸੀ ਕੂਲਰ ਨੀ ਹੁੰਦੇ ਦੇ ਸੀ। ਤਾਂ ਲੋਕ ਦਰਖਤ ਲਗਾ ਕੇ ਰੱਖਦੇ ਸੀ ਵੀ ਚਲੋ ਦਰਖਤ ਦੀ ਹਵਾ ਆਂਦੀ ਸੀ।
ਹਾਂਜੀ।
ਚਲੋ ਦਰਖਤ ਦੀ ਹਵਾ ਆ ਜਾਂਦੀ ਸੀਗੀ।
ਹਾਂਜੀ ਹਾਂ।
ਹਾਂਜੀ ਫੇਰ ਤਾਂ ਲੋਕ ਲਗਾਂਦੇ ਸੀਗੇ ਕਿਉਂਕਿ ਓਦੋਂ ਕੇੜਾ ਇੰਨੀ ਸਹੂਲਤ ਸੀ ਬਿਜਲੀ ਦੀ ਲਗਾ ਲੋ।
ਹਾਂਜੀ ਹਾਂ।
ਦੇਖੋ ਬਿਜਲੀ ਚ ਆ ਹਾਂਜੀ-ਹਾਂਜੀ। ਆਹੀ ਆ ਵੇਖੋ ਹਨਾ। ਮੈਮ ਤੇ ਪਿੱਛੇ ਬੋਆਏਸ ਆਰੀ ਐ ਨਾਲ ਬੋਲੋ ਏ ਰਿਜੈਕਟ ਹੋ ਜਾਣੀ ਆ ਤੁਸੀਂ ਵੀ ਐਵੇਂ ਬੋਲੋ।
ਨਾਜੀ ਮੈਡਮ ਓ ਤਾਂ ਵਾਜ਼ ਆ ਰੀ ਸੀ ਮੈਂ ਪਰਾਂ ਆਲੇ ਕਮਰੇ ਚ ਆਗੀ।
ਹਾਂਜੀ ਹਾਂਜੀ ਫੇਰ ਤੁਸੀਂ ਵਿੱਚੋਂ ਓਨਾ ਨੂੰ ਐਵੇਂ ਬੋਲੋ ਫਿਰ।
ਲਾਈ ਕੇ ਤੇ ਨਾ
ਜਿਵੇਂ ਹੁਣ ਲਗਾਲੋ ਦਰੱਖਤ ਹੋ ਗਏ ਹਨਾ। ਵੀ ਲਗਾਣੇ ਚਾਈਦੇ ਆ ਹੁਣ ਪਿੱਛੇ ਜੇ ਦੇਖੋ ਅਨਾਊਸਮੈਂਟ ਵੀ ਹੋਈ ਸੀ। ਵੀ ਬ ਜਦੋਂ ਕਿਸੇ ਨੂੰ ਆਪਾਂ ਨੇ ਸਨਮਾਨਿਤ ਕਰਨਾ।
ਤਾਂ ਕੋਈ ਵੀ ਅਦਾਰੇ ਚ ਲਗਾਲੋ ਤਾਂ ਦਰਖਤ ਦਿੱਤੇ ਜਾਣੇ ਸੀਗੇ।
ਹਾਂਜੀ ਹਾਂ।
ਓ ਬੋਲਿਆ ਜਾਣਾ ਸੀ ਵੀ ਚਾਹੇ ਆਪਣੇ ਘਰ ਜਾ ਕੇ ਲਗਾ ਲਿਓ ਵੀ ਹਾਂਜੀ ਵੀ ਕਿਤੇ ਵੀ ਲਗਾਓ ਏਨਾਂ ਨੂੰ ਓ ਤਾਂ ਹੀ ਦਿੱਤੇ ਗਏ ਸੀ ਪਿਛਲੇ ਸਾਲ ਏਹੀ ਚੱਲਿਆ ਵੀ ਸਭ ਨੂੰ ਕਿਹਾ ਨੀ ਸੀ ਦੇਖੋ ਵੀ ਹਰ ਇੱਕ ਨੂੰ ਆਪਣੇ ਜਨਮ ਦਿਨ ਤੇ ਇੱਕ-ਇੱਕ
ਕਦੇ ਕੋਨਿਆਂ ਤੇ ਜਗ੍ਹਾ ਹੁੰਦੀ ਆ ਓਥੇ ਲਗਾਓ ਥੌਡੇ ਘਰ ਵਿੱਚ ਜੇ ਕ ਚੀ ਜਗ੍ਹਾ ਓਥੇ ਲਗਾਓ। ਗਮਲਿਆਂ ਚ ਪਾ ਕੇ ਤੁਸੀਂ ਟੰਗ ਦਵੋ ਕਿੰਨੀ ਕ ਜਾਦਾ ਡੈਕੋਰੇਸ਼ਨ ਵਾਲਾ ਸਮਾਨ ਵੀ ਆਈ ਜਾਂਦਾ।
ਜਨਮ ਦਿਨ ਤੇ ਹਰ ਇੱਕ ਨੂੰ ਇੱਕ-ਇੱਕ ਪੌਦਾ ਲਗਾਣਾ ਚਾਹੀਦਾ। ਹੁਣ ਤੁਸੀਂ ਆਪ ਏ ਸਾਬ ਲਗਾਲੋ ਵੀ ਜੇ ਦੇਖੋ ਲੋਕ ਲਗਾਣਗੇ ਜਨਮਦਿਨ ਦੇਖੋ ਕਿੰਨੀ ਆਪਣੀ ਪਪੂਲੇਸ਼ਨ ਆ ਲਗਾਲੋ ਜਨਮ ਦਿਨ ਤਾਂ ਹਰ ਕਦਾ ਆਂਦਾ ਈ ਐ ਜੇ ਇੱਕ ਦਿਨ ਮਣਲੋ ਵੀ ਏ ਦਿਨ ਆਪਾਂ ਨੇ ਦਰਖਤ ਚ ਲਗਾਣਾ ਦੇਖਲਓ ਕਿੰਨੇ ਦਰਖਤ ਹੋ ਜਾਣ।
ਹਾਂਜੀ ਹਾਂ ਜੇਖਿਓ ਮੈਡਮ ਜੇ ਹੁਣ ਗਰਮੀ ਬੋਹਤ ਜਾਦਾ ਹੋਗੀ ਏਸੀਆਂ ਨਾਲ। ਹਾਂਜੀ ਐ ਏਸੀਆਂ ਨਾਲ ਮੈਡਮ ਦੇਖਲੋ ਕਿੰਨੀ ਗਰਮੀ ਹੋਗੀ। ਗਿਆ ਲੋਕ ਪੈਲੀ ਗਰਮੀਆਂ ਚ ਪੇਟੀਆਂ ਲੈ ਲੈਂਦੇ ਨੇ ਠੰਡਿਆਂ ਦੀਆਂ ਦੇਖੋ ਜਿਵੇਂ ਕੋਕਾ ਕੋਲ ਹੋ ਗਿਆ, ਫੈਂਟਾ, ਲਿਮਕੀਆਂ ਬੋ ਸਾਰੇ ਐਦਾਂ ਦੇ ਠੰਡੇ ਨੇ ਜੇੜ੍ਹੇ ਕੈਮੀਕਲਸ ਆਲੇ ਨੇ ਗੈਸਿਸ ਆਲੇ
ਪੀਂਦੇ ਰੈਂਦੇ ਨੇ ਪਰ ਦੇਖੋ ਜਾਦਾ ਠੰਡਾ ਵੀ ਖ਼ਰਾਬ ਕਰਦਾ ਇ
ਹਾਂਜੀ ਹਾਂ ਖ਼ਰਾਬ ਕਰਦਾ ਹਾਂਜੀ ਹਾਂ ਹੋਰ ਸਾਰੇ ਸਕੇਸ ਵਗੈਰਾ ਸਾਰਾ ਕੁੱਛ ਵਧੀਆ ਜੇ ਘਰ ਬਣੀ ਤਾਂ ਚੀਜ਼ ਹਰੇ ਕ ਹੀ ਵਧੀਆ ਦੇਖਲੋ ਜਿਵੇਂ ਓਦੇ ਵਿੱਚ ਗੈਸਿਸ ਪਾਈ ਆ ਦੀਆਂ ਨੇ ਲੋਕ ਪੀਂਦੇ ਨੇ ਓ ਕਿੰਨਾ ਗੰਦਾ ਹੁੰਦਾ। ਕੋਲਡ ਡਰਿੰਕ ਓਨਾਂ ਨੂੰ ਕੁੱਛ ਕੁ ਦੇਰ ਬਾਦ ਸਹੀ ਲੱਗਦੈ
ਹੁਣ ਦੇਖੋ ਇੱਕ ਵੀਹ-ਵੀਹ ਰੁਪਏ ਚ ਵੀ ਕੋਲਡ ਡਰਿੰਕ ਚੱਲਿਆ ਹੋਇਆ ਦੇਖੋ ਸਸਤੇ ਚ ਹੈ ਨਾ ਓ ਓਹ ਓ ਦੇਖੋ ਥੌਨੂੰ ਪ ਤਾ ਵੀ ਵਧੀਆ ਨੀ ਹੁੰਦਾ ਹੈਗਾ ਵੀਹ-ਵੀਹ ਆਲਾ ਤਾਂ ਪਰ ਦੇਖੋ ਵੀ ਚਲੋ ਏ ਆ ਵੀ ਆਪਾਂ ਪੀ ਲੀਨੇ ਆ ਵੀ ਚੱਲ ਗਰਮੀ ਆਪਾਂ ਨੇ ਤਾਂ ਚੱਲ ਏ ਹੁੰਦਾ ਵੀ ਠੰਡਾ ਪੀ ਲਿਆ ਜੇ ਆਪਾਂ ਨੂੰ ਮੈਂ ਵੀ-ਵੀ ਕੋਲਡ ਡਰਿੰਕ ਪੀਣਾ।
ਹਾਂਜੀ ਹਾਂ।
ਹਾਂਜੀ ਹਾਂ ਇਸ ਕਰਕੇ ਉ ਵੈਸ ਤਾਂ ਦੇਖੋ ਜਾਦਾਤਰ ਆਪਾਂ ਨੂੰ ਨਿੰਬੂ ਪਾਣੀ ਪੀਣਾ ਚਾਈਦਾ ਵੀ ਘਰੇ ਆਪਾਂ ਨਿੰਬੂ ਲਿਆ ਕੇ ਰੱਖ ਸਕਦੇ ਆ। ਹਾਂਜੀ ਜਾਂ ਸਕੈਚ ਵੀ ਦੇਖੋ ਘਰੇ ਬਣ ਜਾਂਦਾ ਆਪਣੇ ਕੋਲ ਦੁੱਧ ਹੁੰਦਾ ਈ ਆ ਤਾਜ਼ਾ ਦੇਖੋ। ਮੈਂਗੋ ਸ਼ੇਕ ਹੋ ਗਿਆ, ਬਨਾਨਾ ਸ਼ੇਕ ਹੋ ਗਿਆ ਦੇਖੋ।
ਕਿਉਂਕਿ ਐਦਾਂ ਦੇ ਨਾਲ ਆਪਣੇ ਪੇਟ ਲਈ ਵੀ ਸਈ ਰੈਂਦੀਆਂ ਨੇ। ਠੰਡਾ ਹੁੰ
ਹਾਂਜੀ-ਹਾਂਜੀ ਵੀ ਏ ਚੀਜ਼ਾਂ ਦੇਖੋ ਜਮੀ ਵਧੀਆ ਨੇ ਵਧੀਆ ਤਰੀਕੇ ਨਾਲ ਏਨਾਂ ਨੂੰ ਪੀ ਲੇ ਰੋਜ਼ ਇੱਕ ਕ ਗਿਲਾਸ ਵੀ।
ਹਾਂਜੀ ਹਾਂ।
ਹੁਣ ਦੇਖੋ ਸਾਡੇ ਏਹੀ ਆ ਵੀ ਰਾਤ ਨੂੰ ਅਸੀਂ ਦੁੱਧ ਨੀ ਪੀਂਦੇ ਅਸੀਂ ਬਨਾਨਾ ਸ਼ੇਕ ਜਾਂ ਮੈਂਗੋ ਸ਼ੇਕ ਈ ਬਣਾਨੇ ਆ ਰੋਜ਼।
ਅੱਛਾ ਡੇਲੀ।
ਹਾਂਜੀ ਡੇਦੀ ਅਸੀਂ ਦੇ
ਅੱਛਾ ਵਧੀਆ ਗੱਲ ਐ ਮੈਡਮ ਦੇਖੋ ਠੰਡਿਆਂ-ਠੁੰਡਿਆਂ ਤੋਂ ਜਾਂ ਹੋਰ ਚੀਜ਼ਾਂ ਤੋਂ ਤਾਂ ਬਚੇ ਹੋਏ ਹੋ ਜਿਵੇਂ ਬੋਤ ਵਧੀਆ ਜਿਵੇਂ ਦੇਖੋ ਆਪਾਂ ਸੌ ਦੀ ਬੋਤਲ ਲਿਆਂਦੀ ਠੰਡੇ ਆਲੀ ਦਸ ਜਣਿਆਂ ਨੂੰ ਆ ਗਿਆ ਦਸ ਨੂੰ ਆਇਆ
ਦਸਾਂ ਨੂੰ ਵੀ ਨੀ ਆਂਦਾ ਓ ਤਾਂ ਦੇ ਹੋ ਫੇਰ ਅੱਧਾ-ਅੱਧਾ ਗਲਾਸ ਈ ਆਂਦਾ ਅੱਧਾ ਵੀ ਨੀ ਆਂਦਾ ਜੀ ਦੇਖੋ ਹੁਣ ਅਸੀਂ ਸਾਡੀ ਫੈਮਿ ਆ ਨਾ ਦੇਖੋ ਜੀ ਅਸੀਂ ਠੰਡਾ ਲਿਆਨੇ ਬੜੀ ਬੋਤਲ ਰਿਸ਼ਤੇਦਾਰਾਂ ਲਈ ਜੇ ਮੰਨ ਲਓ ਚਾਰ ਪੰਜ ਰਿਸ਼ਤੇਦਾਰ ਆਗੇ ਫੇਰ ਤਾਂ ਓਨਾਂ ਨੂੰ ਏ ਮਿਲਣਾ।
ਹਾਂਜੀ ਹਾਂ ਜਿਵੇਂ ਦੇ ਖੋ ਵੀ ਜੇ ਆਪਾਂ ਸੌ ਦੇ ਅੰਬ ਲਿਆਈਏ ਦੇਖੋ ਆਪਾਂ ਸਾਰੇ ਘਰਦੇ ਜੀ ਪੀ ਸਕਾਂਗੇ ਨਾਲੇ ਵਧੀਆ ਚੀਜ਼ ਪੀਵਾਂਗੇ।
ਅੰਬ ਤਾਂ ਮੈਡਮ ਦੇਖੋ ਚਾਰ ਵੀ ਹੋਣ ਨਾ ਬੜੇ-ਬੜੇ ਅੰਬ ਚਾਰਾਂ ਚ ਏ ਪੰਦਰਾਂ ਜਣੇ ਪੀਲੋ ਚਾਏ ਮੈਂਗੋ ਚੇਗ ਓਦਾ ਏ ਆ ਵੀ ਆਪਣੇ ਕੋਲ ਦੁੱਧ ਹੋਣਾ ਚਾਈਦਾ ਪਾਣ ਦੀ ਬਸ ਫੇਰ ਤਾਂ ਟੇਸਟ ਤਾਂ ਬਣੇ ਜਾਂਦਾ ਥੋੜ੍ਹੀ ਜੀ ਚੈਰੀ ਖਰੀਦ ਕੇ ਰੱਖ ਲੋੋ ਹੁਣ ਅਸੀਂ ਦੇ ਐਈ ਰੱਖਿਆ ਹੋਇਆ ਸੀ ਚੈਰੀ ਵਗੈਰਾ ਲਿਆ ਕੇ ਚਲੋ ਬਦਾਮ ਦਾਖਾਂ ਤਾਂ ਨੀ ਪਾਂਦੇ ਸੀ। ਚੈਰੀ ਪਾ ਲਿੰਦੇ ਸੀਗੇ।
ਅੱਛੇਆ ਮੈਡਮ ਹੂੰ ਚੈਰੀ ਵਗੈਰਾ ਪਾ ਕੇ ਬੋਤ ਵਧੀਆ ਲੱਗਦਾ ਫੇਰ ਤਾਂ।
ਹੁਣ ਦੇਖੋ ਚੈਰੀ ਖ਼ਤਮ ਹੋ ਰੀ ਆ ਅਸੀਂ ਹੁਣ ਚੈਰੀ ਲੇ ਕੇ ਆਣੀ ਆ ਦੁਬਾਰੇ, ਫੇਰ ਤ ਫੇਰ ਦੇਖੋ ਅੱਜ ਅਸੀਂ ਫੇਰ ਹੋਣ ਦੁਬਾਰੇ ਫੇਰ ਬਣਾਵਾਂਗੇ ਮੈਂਗੋ ਸ਼ੇਕ, ਕਾੱਲ ਤੇ ਚਲੋ ਕੋਲਡ ਡ੍ਰੀਂਕ ਬਣਾ ਲੇਆ ਅ ਕੋਲਡ ਡ੍ਰੀਂਕ ਮਗਾ ਲੇਆ ਸੀਗਾ ਹਾਂਜੀ-ਹਾਂਜੀ, ਇਸ ਕਾਰਕੇ ਦੇਖੋ ਵੀ ਮੇਰੀ ਭੈਣ ਆਈ ਸੀ ਨਾ ਤਾਂ ਲੈਕੇ ਆਏ ਸੀਗੇ ਫੇਰ ਵੀ ਚਲੋ ਕੋਲਡ ਡ੍ਰੀਂਕ ਪੀ ਲਾਂਗੇ ਨਾਲ ਸਨ ਬਹਾਨੇ ਨਾਲ ਸਾਨੂੰ ਮਿਲਜੂਗਾ।
ਹਾਂਜੀ ਹਾਂ, ਸਈ ਗੱਲ ਐ।
ਬਹਾਨਾ ਹੀ ਹੁੰਦਾ ਚਲੋ, ਇਸ ਕਰਕੇ ਹਾਂਜੀ-ਹਾਂਜੀ, ਏਹੀ ਤਾਂ ਹੈਗਾ ਵੀ ਦੇਖੋ
ਇਸ ਕਾਰਕੇ ਆਪ ਆਪਾ ਨੇ ਨੋਰਮਲ ਜੇ ਆਪਾਂ ਹਫ਼ਤੇ ਚ ਜਾਂ ਦੱਸ ਦਿਣਾਂ 'ਚ ਪੀਣਾ ਪੀ ਸਾਕਦੇ ਆਂ।
ਹਾਂਜੀ-ਹਾਂਜੀ, ਵੈਸ ਤਾਂ ਪਾਰ ਨਾ ਜੇੜੀ ਠੰਡੇ ਦੀ ਪੇਟੀ ਹੋਂਦੀ ਐ ਦੇ ਆ ਦੇਖੋ ਵਿੱਚ ਲੋਕ ਸ੍ਰੀਟੰਗ ਪੀਨ ਲਾੱਗ ਗੇ ਸੀਗੇ ਕਿੰਨੀ ਚਲੋ ਕਈਂ ਕੈਂਦੇ ਓ ਖਰਾਬ ਹੋਂਦੀ ਆ ਜੀ ਐਵੇਂ ਪਾਰ ਦੇਖੋ ਲੋਕ ਪੀਣੇ ਤੋਂ ਨੀ ਹਾਟਦੇ ਕੁੜੀਆਂ ਵੀ ਦੀਆਂ ਨੇ ਐਨੀਆਂ ਹਨਾ।
ਲੈ ਹਾਂਜੀ ਹਾਂ, ਨਾਲੇ ਓਚ ਨਸ਼ਾ ਹੁੰਦੈ ਮੈੜਮ।
ਹਾਂਜੀ-ਹਾਂਜੀ ਕੈਂਦੇ ਤਾਂ ਹੈਗੇ ਆਂ ਦੇਖੋ ਨਾ ਵੀ ਜਿਨਾਂ ਨੂੰ ਆੱਤ ਪੈ ਗੀ ਪੀਣ ਦੀ ਪੀਂਦੇ ਨੇ ਓਹੋ ਲਗਾ ਲੋ
ਹਾਂਜੀ
ਹਾਂਜੀ-ਹਾਂਜੀ, ਵੀ ਵੈਸੇ ਦੇਖੋ ਪੀਣਾ ਨੀ ਚਾਹੀਂਦਾ ਹੈਗਾ ਕਿਉਂਕਿ ਸੁਣਨ ਚ ਤਾਂ ਏਹੀ ਆਂਦਾ ਵੀ ਦੇਖੋ ਵਦੀਆ ਨੀ ਹੁੰਦਾ ਹੈਗਾ।
ਕੀਂ ਓਦੇ ਵਿੱਚ ਕਿੰਨੇ ਕੈਮੀਕਲਸ ਪਾਏ ਜਾਂਦੇ ਨੇ ਸਾਰੇ ਠੰਡੇਆਂ ਚ। ਜੇ ਆਪਾਂ ਗੱਲ ਕਰੀਏ ਠੰਡੇਆਂ ਚੋਂ ਆਪਾਂ ਮਿਕਸ ਜੂਸ ਫ੍ਰੂਟ ਵੀ ਹਲੇ ਪੀ ਸਾਕਦੇ ਆਂ ਓ ਵੀ ਵਦੀਆ ਹੁੰਦਾ ਲੀਚੀ ਜੂਸ, ਗੁਆਵਾ ਜੂਸ
ਡੱਬਾ ਮਿਲਦਾ ਦੇਖੋ ਅਨਾਰਾਂ ਦੇ ਜੂਸ ਦਾ, ਪਰ ਏ ਆ ਵੀ ਦੇਖ ਖੋ ਵੀ ਏਹੀ ਆ ਵੀ ਡੱਬੇ ਚ ਵੀ ਬੰਦ ਚੀਜ਼ ਨੀ ਰੱ ਖਣੀ ਚਹੀਂਦੀ ਜਾਦਾ
ਹਾਂਜੀ ਹਾਂ, ਓਦੇ ਵਿੱਚ ਮਾਊਂ ਜੇ ਵੜ ਜਾਂਦੇ ਨੇ।
ਹਾਂਜੀ ਹੁਨ ਜੇ ਓ ਮੈ ਓ ਇੱਕ ਵਾਰ ਤਾਂ ਆਪਾਂ ਢੱਕਣ ਖੋਲ ਏ ਲਿਨੇ ਆਂ ਨਾ ਓ ਅੰਦਰੇ-ਅੰਦਰ ਓ ਹੋਈ ਜਾਂਦੀ ਆ ਚੀਜ
ਹਾਂਜੀ ਹਾਂ, ਦੇਖੋ ਜਿਮੇ-ਜਿਮੇ ਆ ਆਪਾਂ ਦੇਖ ਲੇ ਮਿਕਸ ਜੂਸ ਫ੍ਰੂਟ ਆ, ਮੈਂਗੋ ਜੂਸ ਆ ਲੀਚੀ ਜੂਸ, ਗੁਆਵਾ ਜੂਸ ਕਿੰਨੇ ਤਰਾਂ ਦੇ ਜੂਸ ਨੇ ਜੇੜੇ ਬਦੀਆ ਨੇ ਚਲੋ ਆਪਣੀ ਬੋਡੀ ਲਈ ਠੀਕ ਨੇ ਪਰ ਜੇੜੇ ਕੈਮੀਕਲਸ ਵਾਲੇ ਨੇ ਓ ਆਪਾਂ ਨੂੰ ਓਵਾਇੜ ਕਰਨੇ ਚਹੀਦੇ ਨੇ ਪਰ ਲੋਕ ਸਮਝਦੇ ਨੀ ਹੈਗੇ ਜਿਵੇਂ ਕੋਕਾ ਕੋਲਾ, ਫੈਂਟਾ, ਲੇਮਕਾ ਇਦਾਂ ਦੇ ਬੋਤ ਸਾਰੇ ਠੰਡੇ ਪੀਂਦੇ ਨੇ ਮਾਊਂਟ੍ਰੇਨਡ ਡਿਊ ਹੋ ਗੀ, ਸਪਰਾਈਟ ਹੋ ਗੀ ਹਾਂਜੀ ਹਾਂ ਹਾਂਜੀ ਮੈੜਮ ਹਾਂਜੀ।
ਵੀ ਪਰ ਦੇਖੋਂ ਜਾਦਾ ਠੰਡਾ ਵੀ ਨੀ ਪੀਣਾ ਚਾਹੀਂਦਾ, ਖ਼ਰਾਬ ਕਰ ਤਾ ਲਗਾ ਲੋ ਚਲੋ ਹਾਂ ਕਦੇ-ਕਦੇ ਹੋਏਆ ਚਲੋ ਹਫ਼ਤੇ ਚ ਦੋ ਵਾਰ ਪੀ ਲੋ। ਐੱਨਾ ਕ ਚੱਲ ਜਾਂਦਾ ਜਾਦਾ ਨੀ ਦੇਖੋ ਜਾਦਾ ਤਾਂ ਸੇਹਤ ਤੇ ਨਕਸਾਨ ਏ ਕਰੇਗਾ।
ਆਪਾਂ ਨੂੰ ਚਲੋ ਲੱਗਦੈ ਕੁਲਫੀ ਖਾਲੋ ਖੋਏ ਆਲੀ।
ਇਸ ਤਾਂ ਘਰੇ ਜਮਾਈ ਆਈਸ ਕ੍ਰੀਮਾਂ ਲਗਾ ਲੋ ਵੀ ਜੇ ਦੁੱਦ ਹੁੰਦਾ ਘਰੇ ਜਮਾਈ ਵਰਗੀ ਰੀਸ ਨੀ ਹਨਾ। ਵੀ ਦੇਖੋ ਕਿੰਨੀ ਵਦੀਆ ਬਾਣਦੀ ਆ ਆਪਾਂ ਨੂੰ ਜਮਾਣੀ ਚਾਹੀਂਦੀ ਆ ਹਨਾ।
ਮੈਂਗੋ ਦੇ ਛੇਕ ਨੂੰ ਹੀ ਆਪਾਂ ਇੱਕ ਕੰਟਰੀ ਨਰਸ ਲੈ ਕੇ ਬਸ ਚ ਫਰਿਜ ਚਲਾ ਦੋ ਐੰਨੀ ਵਧੀਆ ਆਈਸ ਕਰ੍ਰੀਮ ਬਣ ਦੀ ਐ
ਉਹ ਐੰਨੀ ਵਧੀਆ ਬਣ ਜਾਂਦੀ ਏ ਦੇਖਲੋ ਕਿੰਨੀ ਵਧੀਆ ਹੁੰ ਦੀ ਈ ਐ ਨਾਲੇ ਕਿ ਨਹੀਂ ਨਾਲੇ ਉਹਨੂੰ ਤਾਂ ਜਿੰਨੇ ਜਿੰਨ ਮੈ ਆਪਣੇ ਜੀ ਆਪਾਂ ਉਹਦੇ ਹਿਸਾਬ ਨਾਲ ਬੜੇ ਭਾਂਡੇ ਚ ਰੱਖ ਦੋ ਜਮਾ ਕੇ ਤੇ ਉਹ ਸਵੇਰ ਨੂੰ ਜਮੀ ਹੁੰਦੀ ਆ ਆਰਾਮ ਨਾਲ ਅਸੀਂ ਐਂ ਕਰਦੇ ਸੀ ਪਹਿਲਾਂ ਹੁਣ ਤਾਂ ਚਲੋ ਅਸੀਂ ਘੱਟ ਗਏ ਅਸੀਂ ਪਹਿਲਾਂ ਐਵੇ ਏ ਕਰਦੇ ਸੀ ਜਮਾਨ ਦੇਸੀ ਗੇ ਤੇ ਸਾਰੇ ਥੋੜ੍ਹੀ-ਥੋੜ੍ਹੀ ਖਾ ਲੈਂਦੇ ਸੀ ਦੁਪਹਿਰ ਟਾਈਮ ਉਵੇਂ ਤੇ ਚਲੋ ਰਾਤ ਨੂੰ ਲੈ ਆਣੇ ਆ ਜਦੋਂ ਜੀਅ ਕਰਦਾ
ਹਾਂਜੀ
ਪਰ ਜ਼ਿਆਦਾਤਰ ਦੇਖੋ ਵੀ ਅਸੀਂ ਉਹੀ ਕਰਦੇ ਸੀਗੇ
ਹਾਂਜੀ ਮੈਡਮ
ਈਰ ਜਮਾਂਦੇ ਸੀ ਗੇ
ਹੂ ਹੂ
ਹਾਂਜੀ
ਉਹੀ ਤੁਹਾਨੂੰ ਪਤਾ ਵੀ ਰੋਜ਼ ਤਾਂ ਬਾਹਰ ਪੈਸੇ ਵੀ ਨੀ ਇੰਨੇ ਹੁੰਦੇ ਵੀ ਬਾਹਰ ਰੋਜ਼ ਚੀਜ਼ ਖਰੀਦ ਲੈਏ ਅਪ
ਹਾਂਜੀ ਹਾਂ ਸਹੀ ਗੱਲ ਐ ਮੈਡਮ ਹਾਂਜੀ
ਪੈਣ ਜੀ ਠੀਕ ਐ ਮੈਮ ਧੰਨਵਾਦ ਜੀ ਓਕੇ